ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ ਹੋਰ ਕਿਵੇਂ ਓ?
ਹਾਂਜੀ
ਮੈਂ ਕਿਹਾ ਕੀ ਹਾਲ ਤੁਹਾਡੇ?
ਬਸ ਬਸ ਵਧੀਆ ਮੈਂ ਪੁੱਛਣਾ ਸੀਗਾ ਤੁਹਾਡੇ ਘਰ ਕੇੜੀ- ਕੇੜੀ ਉਹ ਮਤਲਬ ਜਿੱਦਾਂ ਮਸ਼ੀਨਾਂ ਹੈਗੀਆਂ ਜਿੱਦਾਂ ਕਿ ਜੇੜਾ ਕੰਮ ਘੱਟ ਹੋਯਾਂ ਤਾਂ
ਅੱਛਾ- ਅੱਛਾ! ਇੱਕ ਤਾਂ ਸਾਡੇ ਘਰੇ ਵੋਸ਼ਿੰਗ ਮਸ਼ੀਨ ਏ ਆਂ
ਹਾਂਜੀ
ਹਾਂਜੀ
ਹੋਰ
ਜਿੱਦਾਂ ਟੈਲੀਵਿਜ਼ਨ ਵੀ ਹੋਏਗਾ?
ਨਈ - ਨਈ ਤੁਸੀਂ ਕਿਹਦੀ ਗੱਲ ਕਰ ਰਹੇ ਸੀੇ ਵੇਸੇ ਵੀ ਟੈਕਨੋਲੋਜੀ ਬੇਸਡ
ਹਾਂਜੀ- ਹਾਂਜੀ।
ਅੱਛਾ-ਅੱਛਾ
ਜਿੱਦਾਂ ਅੱਜ ਕੱਲ੍ਹ ਕਿੰਨੀ ਟੈਕਨੋਲੋਜੀ ਚੱਲੀ ਹੋਈ ਆ, ਮਸ਼ੀਨ ਆ ਗਈ ਐ ਹਨਾ ਫੁਲ ਆਟੋਮੈਟਿਕ ਵੀ ਆ ਹਨਾ ਤੇ ਜਿੱਦਾਂ ਕਈਆਂ ਘਰਾਂ ਚ ਮਸ਼ੀਨਾਂ ਸੀਗੀਆਂ ਪਹਿਲੇ ਦੂਸਰੀਆਂ ਫਿਰ ਉਹਨਾਂ ਨੇ ਆਟੋਮੈਟੀਕ ਲੈ ਲਿੱਤੀਆ
ਇੱਕ ਤਾਂ ਸਾਡੇ ਘਰੇ ਉਹ ਹੀ ਆ ਸਮਾਰ ਐਲ ਈ ਡੀ ਬਲਬ ਹੋ ਗਏ ਹਨਾ।
ਹਾਂਜੀ-ਹਾਂਜੀ।
ਹਾਂ-ਹਾ, ਸਮਾਰਟ ਪਲੱਗਸ ਹੋ ਗੇ ਉ ਵੀ ਉਦੇ ਵਿੱਚ ਹੀ ਆਂਦੇ ਆ ਹਾਂਜੀ, ਸਮਾਰਟ ਟੀ ਵੀ ਹੋ ਗਿਆ।
ਹਾਂਜੀ।
ਹਾਂਜੀ, ਤੇ ਇੱਕ ਉਹ ਆ ਵੀਡੀਓ ਡੋਰ ਬੈਲ ਸੁਣਿਆ। ਬਈ ਉ ਪਤਾ ਲੱਗ ਜਾਂਦਾ ਵੀ ਦਰਵਾਜੇ ਤੇ ਕੌਣ ਖੜਾ ਮੋਬਾਇਲ ਤੋਂ ਹੀ। ਫੋਨ ਤੋਂ ਈ ਪਤਾ ਲੱਗ ਜਾਂਦਾ ਹੁੰਦਾ ਹਣਾ।
ਕੈਮਰੇ ਚਵੀ ਅਸੀਂ ਜਿੱਥੇ ਬਹਿ ਕੇ ਦੇਖ ਸਕਦੇ ਆ ਹਨਾ
ਹਾਂਜੀ-ਹਾਜੀ, ਸਮਾਰਟ ਸਕਿਓਰਟੀ ਕੈਮਰਾ ਸਮਾਰਟ ਸਕਿ ਸਕਓਰਟੀ ਕੈਮਰਾ, ਹਾਂਜੀ-ਹਾਂਜੀ, ਇੱਕ ਤਾਂ ਇਹ ਕਹਿੰਦੇ ਆ ਉਹ ਹੋ ਗਿਆ ਸਮਾਰਟ ਲੋਕ ਹੋ ਗਿਆ, ਬਿਨਾਂ ਚਾਬੀ ਕੇ ਲੋਕ, ਕੋ ਅਨਲੌਕ ਬਈ ਜਿੱਦਾਂ ਫਿੰਗਰ ਪ੍ਰਿੰਟ ਦੇ ਦੁਆਰਾ ਜਾਂ ਕੋਈ ਕੀ ਕਹਿੰਦੇ ਆ ਲੋਗੋ ਪਾਸਵਰੜ ਪਾ ਕੇ ਹਨਾ
ਹਾਂਜੀ-ਹਾਂਜੀ।
ਹਾਂਜੀ, ਹੋਰ ਤੁਸੀਂ ਸੁਣਾਓ ਵੀ ਤੁਹਾਡੇ ਘਰੇ ਵੀ ਕਿਹੜੀ-ਕਿਹੜੀ ਚੀਜ਼ ਆ ਤੁਹਾਨੂੰ ਉਸ ਚੀਜ਼ ਦੇ ਬਾਰੇ ਨੋਲੇਜ ਹੋਵੇ।
ਹਾਂਜੀ, ਸਾਡੇ ਵੀ ਫੁੱਲ ਆਟੋਮੈਟਿਕ ਹਨਾ ਜਿੱਦਾਂ ਮਸ਼ੀਨ ਹੈਗੀ ਐ। ਸਮਾਰਟ ਐਲ ਈ ਡੀ ਹੈਗੀ ਆ ਜਿੱਦਾਂ ਅਸੀ ਕੈਮਰੇ ਵਗੈਰਾ ਵੀ ਉ ਚ ਦੇਖ ਲੈਂਣੇ ਹੈਗੇ ਆ ਟੀ ਵੀ ਚੋਂ ਵੀ ਫੋਨ ਚੋਂ ਵੀ ਦੇਖਣਾ ਹੈਗਿਆ ਹਨਾ, ਤੇ ਐ ਲ ਈ ਡੀ ਮਤਬਲ ਵੀ ਹੈਗੇ ਆ ਸਾਡੇ ਕੋਲ, ਤਾਂ ਕਿ ਓ ਜੇੜੇ ਮੋਬਾਇਲ ਤੋਂ ਹੀ ਓਂਨ ਹੋ ਜਾਂਦੇ ਆ।
ਹਾਂਜੀ-ਹਾਂਜੀ, ਅੱਜ-ਕੱਲ੍ਹ ਤੁਸੀਂ ਦੇਖੇ ਹੋਣਗੇ ਹੈਲਥ ਹੈਲਥ ਰਿਗਾਰਡਿੰਗ ਗੈਜਟਸ ਹੀ ਹੁੰਦੇ ਆ। ਸਮਾਰਟਸ ਹਨਾ ਜਿੱਦਾਂ ਕਿਸੇ ਦੀ ਸ਼ੂਗਰ, ਬੀ ਪੀ ਚੈੱਕ ਕਰਨ ਵਾਸਤੇ ਅੱਜ-ਕੱਲ੍ਹ ਬਾਈ ਹਾਂ ਉ ਡਿਜੀਟਲ ਥਰਮਾਮੀਟਰ ਕਹਿ ਦੋ ਉਨੂੰ ਵੀ ਅੱਜ-ਕੱਲ੍ਹ ਬਣੇ ਹੋਏ ਆ।
ਹਾਂਜੀ ਨਹੀਂ ਤੇ ਕਿਤੇ ਪਹਿਲੇ ਲੈਬੋਟਰੀ ਜਾਂਣਾਂ ਪੈਦਾ ਸੀਗਾ। ਹਾਂ ਸ਼ੂਗਰ ਲਈ ਵੀ ਜਿੱਦਾਂ ਰੋ-ਰੋਜ਼ ਚੈੱਕ ਕਰਨੀ ਹੁੰਦੀ ਹੈ। ਤੇ ਜ ਤਾਂ ਉਹ ਇਸ ਤਰ੍ਹਾਂ ਦਾ ਆਂਦੇਆ ਹੋਇਆ ਟੈਕਨੋਲੋਜੀ। ਕਿ ਹੈ ਹਨਾ, ਗੈਜਟ ਆ ਗਏ ਹੋਏ ਆ ਹਰ ਇੱਕ ਬਿਮਾਰੀ ਨੂੰ ਨਾਪਣ ਲਈ।
ਹਾਂਜੀ, ਅੱਜ ਤੁਸੀਂ ਇਹ ਵੀ ਵੇਖਿਆ ਹੋਣਾ ਸਮਾਰਟ ਕਰਟਨਸ ਦੇਖਿਆ ਤੁਸੀਂ ਜੇ ਅਪ ਆਪਣੇ-ਆਪ ਹੀ ਪਰਦੇ ਵੀ ਖੁੱਲਦੇ ਆਪ। ਬੰਦ ਵੀ ਹੋ ਜਾਂਦੇ ਆ ਸਾਈਡ ਤੇ ਬਟਨ ਹੁੰਦਾ ਬਸ ਓਨੂੰ ਪ੍ਰੈੱਸ ਕਰਨਾ ਹੁੰਦਾ ਹਨਾ ਹਾਂ ਉ ਹੋਗਿਆ। ਏਅਰ ਪਿਊਰੀਫਾਈ ਹੋ ਗਿਆ ਹਨਾ, ਏਅਰ ਪਿਊਰੀਫਾਈ ਫਾਇਰ ਉਹੀ ਮਤਲਬ ਉਹ ਘਰ ਨੂੰ ਹਾਂ।
ਉਬਾਲਦੇ ਸੀਗੇ ਪਾਣੀ ਹਨਾ ਤੇ ਉਹ ਹਾਂ। ਉਹ ਚੱਲ ਪਏਹੋ ਏ ਜਿੱਦਾਂ ਫਿਲਟਰ ਪਾਣੀ। ਹੁਣ ਜਿੱਦਾਂ ਪਹਿਲੇ ਸੀ ਥਰਮਮੀਟਰ ਹੁੰਦਾ ਸੀਗਾ ਹੁਣ ਜਦੋਂ ਦਾ ਕਰੋਨਾ ਆਇਆ ਵਾ ਦਾ ਆ ਇੱਕ ਦੂਰੋਂ ਅਜਿਹੀ ਮਸ਼ੀਨ ਆਉਂਦੀ ਆ ਔਰ ਕਰਦੀ ਇੱਕ ਤੁਹਾਡਾ ਬੁਖਾਰ ਕਿੰਨਾ ਹੈਗਾ ਵ ਇਹ ਵੀ ਨਿਊ ਸੀਗਾ ਉਦੋਂ ਗੈਜਟ ਆਇਆ ਹਨਾ।
ਬਿਲਕੁਲ-ਬਿਲਕੁਲ।
ਬਾਕੀ ਏ ਸੀ ਤੇ ਚਲੋ ਹੈ ਹੀ ਹੈ ਸਭ ਦੇ ਘਰ ਕੀ, ਠੰਡੀ ਹਵਾ ਦਿੰਦੀ ਆ ਬਾਕੀ ਗਰਮ।
ਸਮਾਰਟ ਹਾਂ, ਸਮਾਰਟ ਏ ਸੀ ਫੈਨ ਇਹ ਵੀ ਕੰਟਰੋਲ ਕਰਦੇ ਆ ਵੀ ਰਿਮੋਟ ਦੇ ਥਰੂ ਆਪਾਂ ਕਰ ਸਕਦੇ ਆ।
ਆਪਣੀ ਆਵਾਜ਼ ਤੋਂ ਆਪਾਂ ਹਰ ਇੱਕ ਚੀਜ਼ ਕਰ ਸਕਦੇ ਹਾਂ ਕੋਡ ਹੁੰਦਾ ਹਨਾ। ਆਹੋ, ਤੁਸੀਂ ਕੀ ਕਹਿਣਾ ਵਾ ਤੇ ਤੁਹਾਡੀ ਚੀਜ਼ ਉਹ ਪਹੁੰਚ ਬਾਕੀ ਜਿੱਦਾਂ ਪੈਲੇ ਸੀਗਾ ਕਿ ਪੈਟਰੋਲ ਤੋਂ ਹੀ ਸਾਰੇ ਵਹੀਕਲ ਚੱਲਦੇ ਸੀਗੇ, ਹੁਣ ਸਭ ਬੈਟਰੀ ਵਾਲੇ ਵੀ ਆ ਗਏ ਹੋਏ।
ਹਾਂ, ਹਾਂ ਈ ਰਿਕਸ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮਿਊਰੀ ਹਨਾਂ।
ਹਾਂਜੀ -ਹਾਂਜੀ।
ਹਾ- ਹਾ। ਹਾਂ।
ਤੇ ਬਹੁਤ ਜ਼ਿਆਦਾ ਟੈਕਨੋਲੋਜੀ
ਹਾਂ ਕਾਫੀਸ, ਹੂੰ -ਹੂੰ ਸਮਾਰਟ ਡਿਸਪਲੇ ਵੀ ਸੁਨੀ ਹੋਣੀ ਤੁਸੀਂ।
ਹਾਂਜੀ -ਹਾਂਜੀ ਫੋਨ ਦੇ ਅ ਮਤਲਬ ਫੋਨ ਵੀ ਏਨੀ ਵਰਾਇਟੀ ਤੇ ਆ ਗਈ ਐ ਤੁਸੀਂ ਸਸਤੇ ਤੋਂ ਸਸਤਾ ਫੋਨ ਲੈ ਸਕਦੇ ਹੋ ਮਹਿੰਗੇ ਮਹਿੰਗਾ ਫੋਨ ਲੈ ਸਕਦੇ ਹੋ ਹਨਾ, ਹਾਂਜੀ - ਹਾਂਜੀ। ਤੁਸੀਂ ਦੋ ਹਜ਼ਾਰ ਤੱਕ ਵੀ ਲੈ ਸਕਦੇ ਹੈਗੇ ਹੋ ਫੋਨ, ਇੱਕ ਟਾਈਮ ਸੀਗਾ ਤੁਸੀਂ ਮਤਲਬ ਬਿਲਕੁਲ ਵੀ ਫੋਨ ਅਫੋਰਡ ਨਹੀਂ ਕਰ ਸਕਦੇ ਸੀਗੇ, ਬਟ ਹੁਣ ਐ ਆ ਕਿ ਤੁਸੀਂ ਲੈ ਸਕਦੇ ਹੋ ਦੋ ਹਜ਼ਾਰ
ਹਾਂਜੀ ਅੱਜ- ਕੱਲ ਕਾਫੀਆਂ ਕੰਪਨੀਜ਼ ਬਣ ਗਈਆਂ ਜਿਹੜੀਆਂ ਅ ਸਮਾਰਟ ਤਰੀਕੇ ਨਾਲ ਕੰਮ ਕਰਕੇ ਓਨੂੰ ਘੱਟ ਰੇਟ ਚ ਸੇਲ ਕਰ ਦੀਆਂ ਹੁੰਦੀਆਂ।
ਹਾਂਜੀ -ਹਾਂਜੀ ਜਿੱਦਾਂ ਰੀਅਲਮੀ ਲਾ ਲਓ, ਓ ਪੋ ਐ ਐ ਕੰਪਨੀਸ ਚਲੋ ਆਪਾਂ ਚਲੋ ਆਪਾਂ ਇਹ ਸਭ ਚੀਜ਼ ਖ਼ਰੀਦ ਤੇ ਨਹੀਂ ਸਕਦੇ, ਬਟ ਹਾਂ ਜਿਹਨਾਂ ਨੂੰ ਸ਼ੋ ਹਨਾ ਟੱਚ ਸਕਰੀਨ ਰੱਖਣ ਦਾ, ਉਹਨਾਂ ਦੇ ਸਪਨੇ ਪੂਰੇ ਹੋ ਜਾਂਦੇ ਹੈ ਘੱਟ ਰੇਟ ਚ ਹਨਾ।
ਹਾਂਜੀ- ਹਾਂਜੀ ਇੱਕ ਤੁਸੀਂ ਸੁਣਿਆ ਹੋਣਾ ਸਮਾਰਟਰ ਵ ਓ ਸਮਾਰਟ ਵੋਟਰ ਬੋਤਲ ਬੋਟਲ।
ਹਾਂਜੀ!
ਮੈਂ ਕਿਹਾ ਸਮਾਰਟ ਵਾਟਰ ਬੋ ਬੋਟਲ, ਓਦੇ ਬਾਰੇ ਵੀ ਜਿੱਦਾਂ ਆਪਾਂ ਗੱਲ ਕਰ ਲਈਏ ਜਿੱਦਾਂ ਏ ਕਈ ਵਾਰ ਬੰਦਾ ਨੋਰਮਲ ਬੋਤਲ ਚ' ਆਪਣੇ ਕੋਲ ਤਾਂ ਰੱਖ ਲੈਂਦਾ। ਪਰ ਪਾਣੀ ਪੀਨਾ ਉਹ ਆਪੀ ਭੁੱਲ ਜਾਂਦਾ, ਉਹ ਸਮਾਰਟ ਬੋਟਲ ਚ ਐਵੇਂ ਹੁੰਦਾ ਬਈ ਕੀ ਅਲਾਰਮ ਸੈੱਟ ਕਰ ਦੋ ਤੇ
ਹਾਂਜੀ।
ਉਹ ਸੈੱਟ ਹੋ ਜਾਂਦਾ ਬਈ ਆਪਣੇ ਆਪ ਬੀ।
ਹਾਂਜੀ -ਹਾਂਜੀ ਬਾਕੀ ਹੋਰ ਵੀ ਸਮਾਰਟ ਐਨੀ ਬੋ ਟਲ ਸਾਮੀਆ ਹੋਈਆਂ ਵਾ, ਤੁਹਾਨੂੰ ਟੈਂਪਰੇਚਰ ਅੰਦਰ ਦਾ ਦੱਸੋਗੇ ਜੋ ਤੁਸੀਂ ਅੰਦਰ ਲਿਕੁਿਡ ਡਾਲਿਆ ਹਨਾ ਤੇ ਉਹ ਉਹਦਾ ਟੈਂਪਰੇਚਰ ਦੱਸ ਦਿੰਦੇ। ਕੀ ਤੁਸੀਂ ਕਿੰਨਾ ਠੰਡਾ ਵਾ ਜਾਂ ਤੁਹਾਡੀ ਅੰਦਰ ਜਿਹੜੀ ਚੀਜ਼ ਪਈ ਆ ਕਿੰਨੀ ਗਰਮ ਹੈ ਹਨਾ ਹੂੰ ਤੇ ਬੋਤ ਟੈਕਨੋਲੋਜੀ ਅੰਦਰ ਚਲੀ ਗਈ ਹੋਈ ਐ। ਹੋਰ ਓ ਲਾ ਲਓ ਤੁਸੀਂ ਅ ਹਾਂਜੀ। ਹਾਂਜੀ, ਤੇ ਦੇਖਲੋ ਅੱਜ ਕੱਲ ਓ ਅ ਜਿੱਦਾਂ ਪੇਲੇ ਲੋਕਾਂ ਦੀ ਟਾਈਮ ਕੀ ਜੇੜੀ ਹੁੰਦੀ ਸੀਗੀ ਪਾਣੀ ਵਾਲੀ ਓ ਕਿੱਦਾਂ ਲੋਕਾਂ ਦੀ ਪੇਲੇ ਬਾਹਰ ਰੂੱੜਦੀ ਰੇਂਦੀ ਸੀਗੀ ਉਹਦੇ ਕਾਰਨ ਪਾਣੀ ਵੀ ਵੇਸਟ ਹੁੰਦਾ ਸੀਗਾ ਹਨਾ। ਜੋ ਕਿ ਮਤਲਬ ਹਰ ਕੋਈ ਕੇਂਦਾ ਕਿ ਪਾਣੀ ਨਈ ਵੇਸਟ ਕਰਨਾ ਹੁਣ ਉਹਦੇ ਵਾਸਤੇ ਵੀ ਸਪੈਸ਼ ਲ ਗੱਲ ਆ ਗਈ ਹੋਈ ਆ ਕਿ ਮਤਲਬ ਉਹ ਉੱਪਰ ਆ ਦਾ ਈ ਨੀ ਹੈ ਪਾਣੀ -ਪਾਣੀ ਸਾਡੇ ਇੱਕ ਬੂੰਦ ਵੀ ਨੀਚੇ ਡਿੱਗੇਗਾ ਤੇ ਅਲਾਰਮ ਲੱਗ ਜਾਂਦਾ ਹੈਗਾ ਵਾ। ਬਾਕੀ ਹਨਾ ਤੇ ਬਿਲਕੁਲ ਮਤਲਬ ਏਦਾਂ ਛੋਟੀ -ਛੋਟੀ ਗੈਜਟ ਸੀ ਲਗਾਓ ਮਤਲਬ ਆਮ ਜਿੰਦਗੀ ਵੀ ਚ ਹੀ ਕਿ ਬੋਤ ਜੇੜੇ ਜ਼ਰੂਰੀ ਹੈਗੇ ਆ ਸਾਡੇ ਹਾਂਜੀ ਹਨਾ ਫਰਿੱਜ ਦੇਖ ਲੋ ਵੱਡੇ ਤੋਂ ਵੱਡਾ ਫਰਿੱਜ ਹੈ ਛੋਟੇ ਤੋਂ ਛੋਟਾ ਸਾਈਜ਼ ਦਾ ਵੀ ਹੈਗਾ ਫਰਿੱਜ ਹੈਨਾ ਕਿੰਨਾ ਏ ਵੀ